ਹੈਲੋ ਹਾਂਜੀ, ਸਤ ਸ੍ਰੀ ਕਾਲ ਜੀ।
ਕੀ ਹਾਲ ਹੈ?
ਬਸ। ਵਧੀਆ ਵਧੀਆ। ਤੁਸੀਂ ਸੁਣਾਓ, ਠੀਕ ਹੋ? ਬਸ ਵਧੀਆ ਤੁਸੀਂ ਸੁਣ ਚਲੋ, ਵਧੀਆ ਜੀ। ਬਸ- ਬਸ ਮੌਸਮ ਦੀ ਤਾਂ ਤੁਸੀਂ ਪੁੱਛੋ ਹੀ ਨਾ, ਇੰਨੀ ਜ਼ਿਆਦਾ ਗਰਮੀ ਹੋ ਰਿੰਦੀਏ ਹੈ। ਨਾਲ ਹੀ ਮੌਸਮ ਠੰਢਾ ਹੋ ਜਾਂਦਾ ਹੈ, ਸਮਝ ਹੀ ਨਹੀਂ ਆਉਂਦਾ ਕੁਛ, ਹੂੰ ਤੁਹਾਡੇ ਕਿਵੇਂ ਦਾ ਮੌਸਮ ਉਧਰ?
ਅਹ, ਕੱਲ੍ਹ ਤਾਂ ਬਹੁਤ ਠੰਡਾ ਸੀ। ਹਨਾ ਕੱਲ ਬਹੁਤ ਜ਼ਿਆਦਾ ਠੰਡਾ ਸੀ ਅੱਜ ਥੋੜਾ ਨੋਰਮਲ ਹੈ। ਮਤਲਬ ਧੁੱਪ ਵੀ ਛੜੀ ਹੋਈ ਹੈ, ਬਟ ਪੱਖਾ ਚੱਲ ਰਿਹਾ, ਮਤਲਬ ਕੂਲਰ, ਏਸੀ ਬੰਦ ਹੈ, ਸਾਡੇ।
ਅੱਛਾ, ਅੱਛਾ, ਅੱਛਾ, ਓਕੇ, ਓਕੇ। ਨਹੀਂ, ਸਾਡੇ ਤੇ ਇੱਥੇ। ਕਿਆ ਬਾਤ ਹੈ, ਆਣਾ ਪੈਣਾ ਫਿਰ ਤੁਹਾਡੇ ਕੋਲ, ਨਹੀਂ ਤੁਹਾਨੂੰ ਪਤਾ ਤੇ ਹੈਗਾ ਸਾਡੇ ਇੱਥੇ ਕੀ ਹੋਇਆ, ਕੱਲ ਐਣੀ ਜ਼ਿਆਦਾ ਦੁਪਹਿਰ ਤੱਕ ਤਾਂ ਧੁੱਪ ਸੀ। ਸ਼ਾਮ ਨੂੰ ਬਾਰਿਸ਼ ਇੰਨੀ ਤੇਜ਼, ਦੇਖੋ। ਦਾ ਮੌਸਮ ਵੀ ਉੱਪਰ ਥੱਲੇ ਹੋ ਜਾਂਦਾ ਨਾ। ਏਦਾਂ ਦੇਖੋ ਬਿਮਾਰ ਹੋਣ ਦੇ ਚਾਂਸ ਚੀਜ਼ ਹੁੰਦੇ ਨੇ। ਪਹਿਲਾਂ ਤੁਸੀਂ ਕੱਪੜੇ ਪਾਲੋ, ਹਨਾ, ਲਾਹ ਦੋ, ਪਾ ਦੋ, ਬਸ।
ਬੱਚਿਆਂ ਨਾਲ ਬੜਾ ਮੋ ਮੁਸ਼ਕਿਲ ਪਤਾ ਕੀ ਫਰ ਮੱਛਰ, ਜੇ ਵੋ, ਉਹ ਵੀ ਵੱਧ ਜਾਂਦੇ ਹੈ। ਹਨਾ ਮੌਸਮ ਬਾਰਿਸ਼ ਚ, ਬਸ ਚਲੋ ਬਾਰਿਸ਼ ਵੀ ਜ਼ਰੂਰੀ ਹੈ, ਮੌਸ ਮੌਸਮ ਠੰਡਾ ਹੋ ਗਿਆ, ਨਹੀ ਤਾਂ ਗਰਮੀ ਬਹੁਤ ਜ਼ਿਆਦਾ
ਹਾਂ, ਤੁਸੀਂ ਸੁਣਿਆ ਨਹੀਂੀ ਸੀ। ਪਿੱਛੇ ਜਦੋਂ ਇਹ ਬਾਰਿਸ਼ਾਂ ਹੋਈਆਂ ਸੀ, ਇੰਨੇ ਮਤਲਬ ਅਲੱਗ- ਅਲੱਗ ਸ਼ਹਿਰਾਂ ਦੇ ਵਿੱਚ ਕਿੰਨੇ ਬੜੇ ਗੜੇ ਵੀ ਪੇਸੀ।
ਹਾਂਜੀ, ਸੁਣਿਆ ਸੀ। ਜਦੋਂ ਪਿੱਛੇ ਜ ਆਟੀ ਹਾਂ ਹਾਂ ਠੀਕ ਹੈ, ਤੇ ਜਦੋਂ ਕਹਿੰਦੇ ਸੀ ਕਿ ਫਸਲਾਂ ਖ਼ਰਾਬ ਹੋ ਰਹੀਆਂ। ਹਾਂਜੀ, ਵੀ ਫਸਲਾਂ ਖਰਾਬ ਕਰਤੀਆਂ। ਇਹਨਾਂ ਨੇ ਗੜੇ ਕਾਫੀ ਪਏ ਸੀਗੇ। ਹਾਂਜੀ ਸੁਣਿਆ ਸੀ। ਤੇ ਏਦਾਂ ਲੱਗ ਦਾ ਸੀ ਕਿ ਨਹੀਂ ਹੁਣ ਚੰਗੀ ਆ ਅੱੀ ਗੱਲ ਲੱਗੀ। ਗਰਮੀ ਲੇਟ ਆਏਗੀ, ਪਰ ਉਸ ਤੋਂ ਬਾਅਦ ਫੇਿਰ ਇਹਨੀ ਤਿੱਖੀ ਧੁੱਪ ਨ ਲੀਆਂ ਇੰਨੀ ਤਿੱਖੀ ਗਰਮੀ ਸੀ। ਕਾਫ਼ੀ ਦੇਰ ਗਰਮੀ ਰਹੀ ਹੈ। ਉਹ ਆਪਣੇ ਆਪ ਦੋ ਤਿੰਨ ਮਹੀਨੇ ਪਲ ਮੰਥ ਚ ਬਹੁਤ ਗਰਮੀ ਦੀ ਹੈ
ਤੁਹਾਨੂੰ ਪਤਾ ਬਾਰਿਸ਼ ਤੋਂ ਬਾਅਦ ਜਿਹੜੀ ਧੁੱਪ ਨਹੀਂ ਕਲ ਆਏ ਨਾ ਉਹ ਕੰਮ ਖ਼ਰਾਬ ਹੋ ਜਾਂਦਾ ਆ
ਬਹੁਤ ਤਿੱਖੀ ਹੁੰਦੀ ਹੈ। ਇੱਕ ਬਿੱਲ ਬਿਜਲੀ ਦੇ ਬਿੱਲਾਂ ਤੋਂ ਬੰਦਾ ਬਚ ਜਾਂਦਾ ਹੈ। ਥੋੜ੍ਹੀ ਜਲੋ ਕੰਮ ਖੜਿਆ ਵ ਹਨਾ ਐਨੀ ਗਰਮੀ ਚ ਪਸੀਨੇ ਹੁ ਪੇਟ ਭਰੀ
ਪਰੀ
ਰਾਤ ਆ ਜਾਂਦੀ ਹੈ ਫੇਰ ਦਿਲ ਕਰਦਾ ਤਰਬੂਜ ਕੋਈ ਫਰੂਟ ਹੈ ਖਾ ਲੋ ਰੋਟੀ ਤੋਂ ਅੱਛਾ ਤਾਂ ਠੰਡਾ ਠੰਡਾ ਹਨਾ
ਹਾਂ ਅੱਛੇ ਸੁਣਨ ਚ ਹੋਈਆਂ ਸੀ। ਡਸਟ ਮਤਲਬ ਜਿਵੇਂ ਅਗਰ ਬਾਹਰ ਜਾਂਦੇ ਨਾ ਬਾਰਿਸ਼ ਦੇ ਵਿੱਚ ਤੇ ਤੁਹਾਡੇ ਕੱਪੜੇ ਡਸਟ ਪੈ ਗਈ ਮਿੱਟੀ ਕੁੱਤੀ ਪੈ ਗਈ ਤੁਹਾਡੇ ਕੱਪੜਿਆਂ ਤੇ ਏਦਾਂ ਦੀ ਬਾਰਿਸ਼ ਤੇ ਡਰੋਪ ਸੀ
ਇਹ ਨੀ ਮੈਂ ਨੋਟਿਸ ਕੀਤਾ ਬਾਕੀ ਤਾਂ ਚਲੋ
ਬ੍ਰਦਰ ਗਏ ਸੀ ਨਾ ਬਾਹਰ ਉਹਨਾਂ ਨੇ ਮੈਨੂੰ ਸੁਣਾਇਆ ਸੀ ਕਹਿੰਦੇ ਏਦਾਂ ਬਾਰ ਬਾਰਸ਼ ਚੋਰੀਏ ਤੇ ਇੱਦਾਂ ਉਪਰ ਉਪਰ ਡਿੱਗਦਾ ਪਿਆ ਤੇ ਏਦਾਂ ਹੈ ਕਿ ਜਿਵੇਂ ਬਸ ਕੱਪੜੇ ਗੰਦੇ ਹੋ ਰਹੇ ਇਹਨਾਂ ਨੇ ਬਲੈਕ ਕੱਪੜੇ ਜਲਦੀ ਪਤਾ ਲੱਗਣਾ ਸੀ ਤੇ ਨਾਲੇ ਮੈਂ ਕਿਹਾ ਚਲੋ ਵਧੀਆ ਗੱਲ ਦੇਖੋ ਨਾ ਚਲੋ। ਕੀ ਸਿਸਟਮ ਆ ਉਹਨਾਂ ਨੇ ਕਰਵਾਈਏ ਕਿਉਂ ਕਰਈਏ ਕਿੱਦਾਂ ਕਰਾਈਏ ਤਾਂ ਉਹਨਾਂ ਨੂੰ ਪਤਾ ਹੋਏਗਾ। ਪਰ ਸਾਨੂੰ ਤੇ ਇਹ ਸੀ ਨਾ ਕਿ ਅਸੀਂ ਜਿੰਨਾ ਹਾਂ ਜਿੰਨਾ ਅਸੀਂ ਬੱਚਿਆਂ ਨੂੰ ਅਵੋਇਡ ਕਰੀਏ ਬਾਹਰ ਜਾਣ ਤੋਂ ਉਹ ਜ਼ਿਆਦਾ ਸਹੀ ਹੈ ਹਾਂਜੀ।
ਹੋ ਜਾਂਦੀ ਹੈ ਨਦੀਆਂ ਆਪਣੀ ਨਾਲੀਆਂ ਤਾਂ ਪਹਿਲਾਂ ਹੀ ਭਰ ਜਾਂਦੇਆਂ ਨੇ ਬਾਹਰ। ਸੜਕਾਂ ਪਹਿਲਾਂ ਭਰ ਜਾਂਦੀਆਂ ਨੇ। ਥੋੜਾ ਜਿਹਾ ਮੀਂਹ ਆਏਗਾ ਹੁਣ ਵੀ ਦੇਖੋ। ਗਰਮੀ ਹੈ ਗਰਮੀ ਤੋਂ ਬਾਅਦ ਡਰ ਤਾਂ ਹੜ੍ਹਾਂ ਹੀ ਹੋ ਜਾਂਦਾ ਨਾ। ਜਿਵੇਂ ਬਾਰਿਸ਼ ਆਈਆਂ ਨਦੀਆਂ ਭਰ ਜਾਂਦੀਆਂ ਆਪਣੇ ਸ਼ਹਿਰਾਂ ਵਿੱਚ ਵੀ ਤਾਂ ਦੇਖੋ ਨਾ ਹਾਲਾਤ ਓਵਰਫਲੋ ਹੋ ਜਾਂਦੀ ਹੈ ਕਿੰਨੇ ਘਰ ਤਬਾਹ ਹੋ ਜਾਂਦੇ ਹੈ।
ਬਿਲਕੁਲ ਬਿਲਕੁਲ ਉਹ ਹਾਂਜੀ ਤੁਹਾਨੂੰ ਪਤਾ ਸਾਡੇ ਨਾ ਇਹ ਸਾਡੇ ਸ਼ਹਿਰ ਚ ਪਿੱਛੇ ਹੋ ਗਿਆ ਆਈ ਥਿੰਕ ਅ ਛੇ-ਸੱਤ ਮਹੀਨੇ ਹੋ ਗਏ ਨੇ ਗੱਲ ਨੂੰ ਬਾਰਿਸ਼ ਨਾ ਕੰਟੀਨਿਊ ਬਾਰਿਸ਼ਾਂ ਪਈਆਂ। ਤੇ ਸਾਡੇ ਨਾ ਤੇ ਬਹੁਤ ਵੱਡੀ ਨਹਿਰ ਤੇ ਔਰਤ ਨਾ ਪੁਲ ਬਣਿਆ ਹੋਇਆ ਤੇ ਉਹ ਪਾਣੀ ਦੇ ਨਾਲ ਬਾਰਿਸ਼ ਦਾ ਫਲੋ ਇੰਨਾ ਤੇਜ਼ ਸੀ ਅੱਗੇ ਪਿੱਛੇ ਜਿੰਨੇ ਘਰ ਸੀ ਨਾ ਉਹਨਾਂ ਨੇ ਮਤਲਬ ਅਲਰਟ ਕਰਾ ਦਿੱਤਾ ਕਿ ਇਹ ਜਿ ਜਿੰਨਾਂ ਤੋਂ ਹੋ ਸਕ ਸਕਦਾ ਜਲਦੀ ਤੋਂ ਜਲਦੀ ਇੱਧਰ ਵਾਲੇ ਘਰ ਸਾਰੇ ਖਾਲੀ ਕਰ ਦਦੇ ਤੇ ਤੁਹਾਡੇ ਘਰਾਂ ਚ ਪਾਣੀ ਆ ਜਾਣਾ ਕਿਉਂਕਿ ਸਾਡੇ ਨਾ ਉੱਥੇ ਭੂਆ ਜੀ ਰਹਿੰਦੇ ਸੀ ਫੇਿਰ ਉਹਨਾਂ ਨੇ ਫਟਾਫਟ ਸਾਰਾ ਸ਼ਿਫਟ ਮਤਲਬਡੇ ਕੋਲ ਆ ਤੇ ਫਿਰ ਅਸੀਂ ਫੋਨ ਵਗੈਰਾ ਚ ਦੇਖ ਕਿਉਂ ਇੰਨੀ ਬੁਰੀ ਹਾਲਤ ਤੋਂ ਹੀ ਪਤਾ ਇੰਨੀ ਵੱਡੀ ਨਦੀ ਸੀ ਉਹ ਉਹ ਸਾਰੀ ਦੀ ਪੁਲ ਜਿਵੇਂ, ਪੁਲ ਹੁੰਦਾ ਨਾ ਪੁੱਲ ਤੋਂ ਵੀ ਤੇ ਪਾਣੀ ਆ ਚੁੱਕਿਆ ਸੀ ਇੰਨੀ ਬੁਰੀ ਹਾਲਤ ਸੋ ਗਈ ਸੀ ਬਾਰਿਸ਼ ਨਾਲ, ਲੋਕਾਂ ਘਰੇ ਪਾਣੀ ਪੂਰੇ ਪੂਰੇ ਘਰ ਦੇ ਇੰਨੇ ਨੁ ਨੁਕਸਾਨ ਹੋ ਗਏ ਸੀ, ਬੜੀ ਤਬਾਹੀ ਹੋ ਗਈ ਸੀ, ਸਾਡੇ ਇੱਥੇ ਹਾਂਜੀ ਹਾਂਜੀ
ਡੇ ਵੀ ਪਾਣੀ ਪੀਣ ਜੋਗਾ ਵੀ ਨੀ ਬਚਦਾ, ਤੁਸੀਂ ਇਹ ਦੇਖੋ ਨਾ ਸਾਰੇ ਪਾਸੇ ਦਿੱਕਤ ਆ ਜਾਂਦੀ ਹੈ, ਮੌਸਮ ਚ
ਹਾਂਜੀ-ਹਾਂਜੀ ਨਾਲੇ ਤਾਂ ਸਾਡੇ ਇੱਥੇ ਹਾਂਜੀ, ਜਿਹੜੀ ਤੁਹਾਨੂੰ ਗੱਲ ਸੁਣਾ ਦੀਏ ਨਾ ਫੇਰ ਤੇ ਇੱਥੇ ਕਿੰਨੀ ਦੇਰ ਲਾਗ ਗਈ ਸੀ ਮਤਲਬ ਇਹ ਬਾਰਿਸ਼ਾਂ ਬੰਦ ਹੋ ਗਈ ਨਾ ਇਦ ਲੋਕਾਂ ਦੇ ਘਰੇ ਪਾਣੀ ਚਲੇ ਗਿਆ ਸੀ, ਅ ਅਹ ਸਾਰੀਆਂ ਸਭ ਖ਼ਰਾਬ ਹੋ ਗਆਂ ਚੀ ਜਾਂ ਉਹਨਾਂ ਨੂੰ ਉਸੀ ਟਾਈਮ ਲੱਗ ਗ ਇੱਕ ਇੱਕ ਡੇਢ ਡੇਢ ਮਹੀਨਾ ਲੱਗ ਗਿਆ ਉਹਨਾਂ ਨੂੰ
ਹਾਂ ਫੇਰ ਦੇਖੋ ਹਾਂ, ਕਇਆ ਦੇ ਬਹੁਤ ਖਰਾਬ ਹੁੰਦਾ ਸਾਰਾ ਸਮਾਨ ਖਰਾਬ ਹੋ ਜਾਣਾ ਦੇਖੇ ਨਿਊਜ਼ ਚ ਕਿੰਨੇ ਫੇਰ ਲੋਕਾਂ ਨੇ ਹੈਲਪ ਵੀ ਕੀਤੀ ਗਈਆਂ ਦੀ ਸਮਾਨ ਲੈ-ਲੈ ਕੇ ਦਿੱਤਾ ਸੰਸਥਾਵਾਂ ਨੇ ਹਾਂ ਜ ਲੈ
ਰੋਟੀ ਪਾਣੀ ਦਾ ਦਿੱਤਾ ਜਿੱਥੇ ਕੋਈ ਰੋਟੀ ਪਾਣੀ ਦੀ ਇੱਛਾ ਮਤਲਬ ਹੈ ਹੀ ਨਹੀਂ ਸੀ ਕਿਵੇਂ ਕਰਨਾ ਨਾਲੇ ਅਸੀਂ ਕੁਛ ਕਹਿ ਵੀ ਨਹੀਂ ਸਕਦੇ ਨਾ ਪਰਮਾਤਮਾ ਦੇ ਰੰਗ
ਪਰਮਾ ਕੁਦਰਤ ਉਹ ਕਹਿੰਦੇ ਨੀ ਕੁਦਰਤ ਨਾਲ ਖਿਲਵਾੜ ਕਰੋਗੇ ਤੇ ਕੁਦਰਤ ਆਪਣੇ ਰੰਗ ਖਾਂਦੀ ਹੈ ਹੁਣ ਜਿਵੇਂ ਇਨਸਾਨ ਪੇੜ ਕੱਟੀ ਜਾਂਦੀ ਗੰਦ ਪਾਈ ਜਾਂਦਾ, ਪਾਣੀ ਵੀ ਦੇਖਿਆ ਜਾਏ ਪਾਣੀ ਦੀ ਨਦੀਆਂ ਉਹ ਵੀ ਸਾਫ ਸੁਥਰੀਆਂ ਨਹੀਂ ਗੰਦੀਆਂ ਕਰ ਇਹ ਇਨਸਾਨ ਨੇ ਦੇਖੋ ਨਾ, ਜੋ ਆਇਆ ਕੂੜਾ ਕਰ ਚਲੋ ਨਦੀ ਚ ਉਹ ਮੂਰਤੀਆਂ ਚਲੋ ਨਦੀ ਚ ਮਤਲਬ ਥੋੜਾ ਜਿਹਾ ਧਿਆਨ ਰੱਖ ਹੋਣਾ ਚਾਹੀਦਾ ਨਾ ਇਨਸਾਨ ਨੂੰ ਕੁੱਛ ਵੀ ਆਇਆ ਚੱਲ ਨਦੀ ਚ
ਚੁਕਦੇ ਹੁਣ ਜਿਵੇਂ ਹਾਂਜੀ ਹਾਂਜੀ ਉਹੀ ਤਾਂ ਚੱਕਰ ਹ ਹਾਂ, ਬਸ ਅਸੀਂ ਕੁਝ ਕਹਿ ਨਹੀਂ ਸਕਦੇ ਬਟ ਸਾਨੂੰ ਤੇ ਇਹ ਹੁੰਦਾ ਕਿ ਅਸੀਂ ਵੀ ਜਿੰਨਾ ਮੌਸਮ ਤੋਂ ਵੀ ਬਚ ਸਕੀਏ ਹਨਾ, ਬੱਚਿਆਂ ਨੂੰ ਵੀ ਥੋੜਾ ਅੰਦਰ ਰੱਖੀਆਂ ਬਾਹਰ ਨਾ ਐਵੇਂ ਬਿਮਾਰ ਹੋ ਬੱਚੇ ਕੀ ਫਾਇਦਾ ਇਸ ਤੋਂ ਵਧੀਆ ਕਿ ਸਾਨੂੰ ਅਗਰ ਚੀਜ਼ ਪਤਾ ਹੈ ਕਿ ਉਹ ਚੀਜ਼ ਸਹੀ ਨਹੀਂ ਹੈਗੀ ਪਹਿਲੇ ਹੀ ਬ
ਹਾਂ, ਬਸ ਇਹ ਹੈ ਵੀ ਬੱਚੇ ਘਰ ਬੈਠਣ ਹੋਰ ਕੀ ਆਪਾਂ ਇਹੀ ਗੱਲ ਸਕਦੇ ਹਾਂ। ਕਿ ਬੱਚਿਆਂ ਨੂੰ ਅੰਦਰ ਹੀ ਟਿਕਾ ਕੇ ਰੱਖੀਏ ਹਨਾ। ਥੋੜਾ ਜਿਹਾ ਦੇਖੋ ਬਾਹਰ ਚਿੱਕੜ ਵੀ ਹੋ ਜਾਂਦਾ ਹੈ। ਮੱਛਰ ਆਉਂਦੇ ਆ ਉਸ ਜਗ੍ਹਾ ਤੇ ਬਿਮਾਰੀਆਂ ਹੀ ਫੈਲਦੀਆਂ ਨੇ, ਮੀਂਹ ਮੂੰਹ ਤੋਂ ਤੋਂ ਬਾਅਦ ਥੋੜਾ ਜਿਹਾ ਸੁਹਾਵਣਾ ਹੋਜਏਗਾ ਮੌਸਮ ਬਾਕੀ ਕੀ ਦੇਖੋ ਹੁਣ ਕੀ ਰੰਗ ਦਿਖਾਉਂਦਾ ਮੀਂਹ ਹਜੇ ਤਾਂ ਤੇ ਹਜੇ ਗਰਮੀ ਦੇ ਦੋ ਤਿੰਨ ਮਹੀਨੇ ਸਭ ਪਏ ਆ ਹਜੇ ਤਾਂ ਬਥੇਰਾ ਮੌਸਮ ਪਿਆ
ਰਹੀਆਂ ਇੱਕ ਇੱਕ ਦੋ ਦਿਨ ਮਲ ਧੁੱਪ ਜਿਵੇਂ ਹੁੰਦੀ ਹੈ, ਬੜੀ ਜ਼ਿਆਦਾ ਫਿਰ ਬਾਅਦ ਚੋਂ ਆਪਣੇ ਆਪ ਇੱਕ ਦੂ ਦਿਨ ਬਾਅਦ ਇੰਨਾ ਠੰਡਾ ਮੌਸਮ ਹੋ ਜਾਏਗਾ
ਹਨ ਨਾ ਉਹ ਵੋਲਟੇਜ ਵੱਧ ਜਾਂਦੀ ਹੈ ਉਹ ਵੋਲਟੇਜ ਵੱਧ ਜਾਂਦੀ ਸਾਡੇ ਤਾਂ ਵੋਲਟੇਜ ਦਾ ਵੀ ਬੜਾ ਪੰਗਾ ਆਉਂਦਾ ਹੈ ਨਾ ਸਾਨੂੰ ਫੇਰ ਅਸੀਂ ਗੁਸਦੇ ਆ ਹੈ ਅਜ ਤਾਂ ਪੱਕੇ ਵੀ ਚੱਲਦੇ ਆ ਵੀ ਤਾਂ ਪੱਖਾ ਕੀ ਏਸੀ ਏਸੀ ਤਾਂ ਕੀ ਪਾ ਵੀ ਨਹੀਂ ਚੱਲਦਾ ਇਨੀ ਗਰਮੀ ਚ ਉਹ ਫਿਰ ਬੱਚੇ ਰੋ ਰਹੇ ਹੁੰਦੇ ਮਮਾ ਪੱਖਾ ਵੀ ਨਹੀਂ ਜਾਂਦਾ ਮੈਂ ਕਿਹਾ ਪੱਖਾ ਵੀ ਨਹੀਂ ਚੱਲ ਰਿਹਾ ਦੇਖ ਸਾਡੇ ਫਿਰ ਲਾਈਟਾਂ ਵੀ ਵੱਜ ਜਾਂਦੀਆਂ। ਤੇ ਰਾਤ ਨੂੰ ਫੋਨ ਕਰੋ ਕੰਪਲੇਨ ਕਰੋ ਬਿਜਲੀ ਘੱਟ ਗਰਮੀ ਐ। ਤਾਂ ਲਾਈਟ ਭਾਜੇਗੀ ਜੇ ਬਾਰਿਸ਼ ਹੈ, ਤਾਂ ਲਾਈਟ ਭਾਜੇਗੀ ਸਾਡੇ ਤਾਂ ਇੱਥੇ ਐਨਾ
ਅਰੇ ਪਤਾ ਬਾਰਿਸ਼ ਦਾ ਕੀ ਹੁੰਦਾ ਆਹਜੇ ਬਾਰਿਸ਼ ਦੋ ਡਰੋਪਸ ਪਈਆਂ ਨੇ ਲਾਈਟ ਪਹਿਲੇ ਫਜ ਜਾਂਦੀ। ਅਸੀਂ ਤਾਂ ਜਿਵੇਂ ਨਾਲ ਹੀ ਤੂਫਾਨ ਚੱਲਣਾ ਹੁੰਦਾ ਨਾ
ਹੈਨਾ। ਜਿਥੇ ਵੀ ਹੋਈਏ ਅੰਦਰ ਬਾਹਰ ਫੋਨ ਕਰਦੇ ਆ। ਫਟਾਫਟ ਕਿ ਮੋਟਰ ਔਨ ਕਰੋ। ਸਭ ਤੋਂ ਪਹਿਲਾਂ ਮੈਂ ਪਾਣੀ ਭਰਦੀ ਹਾਂ। ਮੈਨੂੰ ਨਾ ਸਭ ਤੋਂ ਜ਼ਿਆਦਾ ਡਰ ਪਾਣੀ ਦਾ ਲੱਗਦਾ ਮੈਂ ਬਿਜਲੀ ਤੋਂ ਤਾਂ ਫੇਰ ਵੀ ਬਚ ਜਾਣੀ ਆ ਵੀ ਚੱਲ ਸਭ ਤੋਂ ਪਹਿਲਾਂ ਮੈਨੂੰ ਫਿ ਫ਼ਿਕਰ ਹੁੰਦੀ ਮੈਂ ਕਿਹਾ ਪਾਣੀ ਭਰਲੋ ਇਹ ਲਾਈਟ ਚਲ ਜਾਏਗੀ ਹੁਣ ਆ ਗਿਆ ਮੀਹ। ਸਭ ਤੋਂ ਪਹਿਲਾਂ ਅਸੀਂ ਪਾਣੀ ਭਰਦੇ ਆ ਕਈ ਵਾਰੀ ਅਸੀਂ ਬੜਾ ਬਚੇ ਆ। ਹੋਰ ਪਾਣੀ ਦੇਖੋ ਕਿਤੇ ਪਾਣੀ ਨੁਕਸਾਨ ਕਰ ਰਿਹਾ ਕਿਤੇ ਤੇ ਪਾਣੀ ਸਾਨੂੰ ਜੀਵਨ ਦੇ।
ਬਸ ਬਸ ਸਹੀ ਗੱਲ ਆ ਓਹੀ ਮੈਂ ਵੀ ਹੁਣੇ ਕਹਿ ਰਹੀ ਸੀ ਬੱਚਿਆਂ ਨੂੰ ਵੀ ਦੱਸ ਰਹੀ ਸੀ ਮੈਂ ਕਿਹਾ ਦੇਖੋ ਮੌਸਮ ਦਾ ਵੀ ਕੁਛ ਪਤਾ ਨੀ। ਹੁੰਦਾ।
ਹਾਂ, ਅੱਜ ਵੀ ਠੀਕ ਐ ਅੱਜ ਵੀ ਬਾਹਰ ਅ ਥੋੜੀ ਜਿਹੀ ਨਾ, ਧੁੱਪ ਦੇ ਨਾਲ ਹਵਾ।
ਅੱਛਾ ਨਹੀਂ ਸਾਡੇ ਇੱਥੇ ਅੱਜ ਅੱਛੀ ਖਾਸੀ ਧੁੱਪ ਨਿਕਲੀ ਹੋਈ, ਬਹੁਤ ਤੇਜ਼ ਵਾਲੀ ਹੁਣ ਪਤਾ ਨੀ ਸ਼ਾਮੀ
ਪਰ ਕਿਹਾ ਹੋਇਆ ਅਲਰਟ ਫੇਰ ਤੋਂ ਨਾ ਮੀਂਹ ਦਾ ਬਾਰਿਸ਼ ਦਾ ਲਿਖਿਆ ਹੋਇਆ।
ਅੱਛਾ ਜੀ। ਚਲੋ ਵਧੀਆ ਗੱਲ ਆ ਚਲੋ। ਇੰਨੀ ਵੀ ਨਾ ਪਵੇ। ਕਿ ਬਈ ਨੁਕਸਾਨ ਹੋਏ ਥੋੜ੍ਹੀ ਬਹੁਤ ਪਏ ਕਿ ਹਾਂਜੀ ਬਿਲਕੁਲ ਬਿਲਕੁਲ। ਥੋੜ੍ਹੀ ਬਹੁਤ ਮੌਸਮ ਚ ਰਾਹਤ ਮਿਲ ਜੇ ਦੇਖੋ ਸਾਨੂੰ ਵੀ ਥੋੜਾ ਜਿਹਾ ਸਕੂਨ ਮਿਲ ਜੇ ਤੇ ਮ
ਹਾਂ, ਬਿਲਕੁਲ ਹਾਂ ਦੇਖੋ ਜੀ ਕਿਸੇ ਦੇ ਕੱਚੇ ਘਰ ਐ ਕਿਸੇ ਲਈ ਵਧੀਆ ਹੋ ਜਾਂਦਾ ਕੱਚੇ ਘਰ ਐ ਗ਼ਰੀਬਾਂ ਦੇ ਹਨਾ ਬਹੁਤ ਰੁੜੇ ਐ ਪਿਛਲੇ ਜਦੋਂ ਯਾਦ ਐ ਪਿੱਛੇ ਹੜ ਜਾਏ ਆ ਕਿਸੇ ਤਾਂ ਘਰ ਦਿਖਿਆ ਹੀ ਨਹੀਂ। ਪੂਰਾ ਮਤਲਬ ਜਮੀਨ ਹੀ ਬਣ ਗਿਆ। ਘਰ ਹੀ ਮੀਹ ਹੀ ਨਹੀਂੀ ਦੇਖੀ। ਖੀਆਂ ਤੁਸੀਂ ਇਹ ਦੇਖਲੋ ਬੜੇ ਹਾਲਾਤ ਮਾੜੇ ਹੋ ਜਾਂਦੇ ਐ, ਚਲੋ ਰੱਬ ਐਨਾ ਵੀ ਕਹਿਰ ਨਾ ਮਚਾਏ ਨਾ ਹਾਂ, ਓਦਾ ਤੇ। ਐਨਾ ਵੀ ਨਹੀਂ ਕਹਿਰ ਵੀ ਚਲੋ। ਕਿਸੇ ਦੀ ਰੋਜ਼ੀ ਰੋਟੀ ਐ। ਕਿਸੇ ਦਾ ਕੰਮ ਐ, ਮੱਸਾਂ ਚੱਲ
ਹਾਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਬਸ ਵਧੀਆ ਤਰੀਕੇ ਨਾਲ ਹੋਜੇ ਮਤਲਬ ਇਨੀ ਵੀ ਨਾ ਮੀਂਹ ਆਏ ਮ ਤੁਸੀਂ ਕਹਿ ਰਹੇ ਹੋ ਮੈਨੂੰ ਤਾਂ ਪਤਾ ਨੀ ਹੈਗਾ ਗੱਲ ਹੈ। ਕਿ ਅਜੇ ਅਲਰਟ ਦੱਸਿਆ ਹੋਇਆ ਉਹਨਾਂ ਨੇ।
ਹੋਇਆ ਬਾਕੀ ਪਤਾ ਨੀ ਮੈਂ ਵੀ ਸੁਣਿਆ ਹੀ ਸੀਗਾ ਕਹਿੰਦੇ ਆ
ਬਾਰਿਸ਼ ਤੋਂ ਦੱਸਿਆ ਹੋਇਆ
ਕਹਿੰਦੇ ਆ ਹਜੇ ਪੈਣੀ ਆ ਅੱਗੇ।
ਅੱਛਾ ਅੱਛਾ ਓਕੇ ਓਕੇ ਇਹ ਦੇਖੋ ਮੌਸਮਾਂ ਦੇ ਅਨੁਸਾਰ ਪਹਿਲਾਂ ਹੀ ਹਰੇਕ ਚੀਜ਼ਾਂ ਹੋਣ ਲੱਗ ਗਏ ਦੇਖੋ ਗਰਮੀ ਜਿਹੜੀ ਪੈਂਦੀ ਹੁੰਦੀ ਹੈ ਮਤਲਬ ਮਈ ਜੂਨ ਦੇ ਵਿੱਚ ਮਤਲਬ ਜੂਨ ਜੁਲਾਈ ਚ ਉਹ ਗਰਮੀ ਦੇਖੋ ਪਹਿਲਾਂ ਹੀ ਸ਼ੁਰੂ ਹੋ ਗਈ ਇਸ ਵਾਰੀ
ਹਾਂ ਤਾਂ ਇਹ ਤਾਂ ਫੇਿਰ ਬਾਰਿਸ਼ ਹੋਣ ਲੱਗੇ ਪਿੱਛੇ ਇਹਹੀ ਤਾਂ ਵੀ ਨ ਬਦਲ ਗਿਆ ਇਨਸਾਨਾਂ ਵਾਂਗ ਬਾਰਿਸ਼ਾਂ ਦਾ ਵੀ ਦੀਨ ਬਦਲ ਗਿਆ ਇਹਨਾਂ ਦੇ ਵਿ ਸ਼ੇਡਿਊਲ ਚੇਂਜ ਹੋ ਚੁੱਕਾ ਹੈ।
ਹਾਂਜੀ ਚਲੋ ਕੋਈ ਗੱਲ ਨੀ ਅਸੀਂ ਧਿਆਨ ਰੱਖਾਂਗੇ ਨਾਲੇ ਥੋੜਾ ਮੌਸਮ ਦਾ ਵੀ ਥੋੜ੍ਹਾ ਅਵੋਇਡ ਕਰਨਾ ਬਾਹਰ ਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਠੀਕ ਓਕੇ ਸਤਿ ਸ਼੍ਰੀ ਅਕਾਲ।